ਹੈਲੋ।
ਹੈਲੋ ਜੀ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਭੈਣ ਜੀ, ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਨੇ?
ਠੀਕ ਨੇ ਜੀ, ਹੋਰ ਤੁਸੀਂ ਸੁਣਾਓ, ਤੁਸੀਂ ਕਿਵੇਂ ਯਾਦ ਕਰ ਲਿਆ ਅੱਜ ਸਾਨੂੰ?
ਹਾਂ ਬਸ ਕਰ ਹੀ ਲੈਂਦੇ ਹਾਂ ਅਸੀਂ, ਤੁਸੀਂ ਨਹੀਂ ਕਰਦੇ।
ਚਲੋ ਜੀ ਇਕੋ ਇ ਗੱਲ ਐ, ਤੁਸੀਂ ਕੀਤਾ, ਅਸੀਂ ਕੀਤਾ ਗੱਲ ਕਰਨ ਦਾ ਮਤਲਬ ਹੈ। ਗੱਲ ਹੋਣੀ ਚਾਹੀਦੀ ਹੈ ਆਪਸ ਵਿੱਚ। ਤੁਸੀਂ ਟੈਮ ਕੱਢ ਕੇ ਕਰ ਲੈਂਦੇ ਹੋ, ਤੇ ਚਲੋ ਤੁਸੀਂ ਕਰ ਲੈਂਦੇ ਹੋ ਤੇ ਮੈਂ ਅਸੀਂ ਚੁੱਕ ਕੇ ਗੱਲ‌ ਤੇ ਕਰ ਹੀ ਲੈਂਦੇ ਹਾਂ। ਸਾਨੂੰ ਬਸ ਕੰਮ ਚ ਟੈਮ ਨਹੀਂ ਮਿਲਦਾ‌ ਕਿਸੇ ਵੇਲੇ, ਸੋਚੀਦਾ ਹੈ ਕਿ ਇਹ ਕੰਮ ਕਰ ਲਈਏ ਫੇਰ ਕਰ ਲਾਂਗੇ, ਆ ਕਰ ਲਈਏ, ਉਹ ਐਵੇਂ ਕਰਦੇ-ਕਰਦੇ ਸਾਰਾ ਦਿਨ ਕੰਮ ਚ ਹੀ ਖ਼ਤਮ ਹੋ ਜਾਂਦਾ ਜੇ‌।
ਹਾਂ, ਉਹ ਤੇ ਹੈ ਹੀ ਹੈ। ਹੋਰ ਰੋਟੀ ਖਾ ਲਈ?
ਹਾਂਜੀ, ਨੀ ਅੱਜ ਤੇ ਗੁਰਪੁਰਬ ਸੀ ਨਾ, ਤੇ ਅੱਜ ਅਸੀਂ ਗੁਰਦੁਆਰੇ ਗਏ ਹੋਏ ਸੀ।
ਅੱਛਾ-ਅੱਛਾ ਹਾਂ, ਅਸੀਂ ਵੀ ਗਏ ਸੀ ਸਵੇਰੇ। ਸਵੇਰੇ ਈ ਹੋ ਆਏ ਸੀ ਅਸੀਂ।
ਹਾਂ ਸਾਡੇ ਇੱਧਰ ਗੁਰਦੁਆਰੇ ਘਰ ਦੇ ਕੋਲ ਨਾ ਜਿਹੜਾ, ਉੱਥੇ ਭੋਗ ਲੇਟ ਹੀ ਪਾਉਂਦੇ ਨੇ, ਇੱਕ ਡੇਢ ਵਜਾ ਭੋਗ ਪਿਆ। ਫੇਰ ਉਹ ਲੰਗਰ ਲੂੰਗਰ ਖਾਂਦੇ ਦੋ ਵੱਜ਼ ਹੀ ਜਾਂਦੇ ਨੇ ਫਿਰ ਦੋਸਤ
ਅੱਛਾ-ਅੱਛਾ, ਹਾਂ ਮੈਂ ਵੀ ਸਵੇਰੇ ਮ ਮੱਥਾ ਈ ਟੇਕ ਆਈ ਸੀ, ਬਸ ਹੁਣ ਬਸ ਲੰਚ ਕੀਤਾ ਸੀ, ਸਾਂਬਰ ਇਡਲੀ ਬਣਾਈ ਸੀ ਮੈਂ।
ਅੱਛਾ ਜੀ। ਅੱਜ ਸਾਂਬਰ-ਇਡਲੀ ਖਾਧੀ ਹੈ। ਬੱਚਿਆਂ ਦੀ ਫਰਮਾਇਸ਼ ਸੀ ਕਿ ਤੁਹਾਡਾ ਹੀ ਮਨ ਸੀ।
ਬਸ ਬੱਚਿਆਂ ਦੀ ਫਰਮੈਸ਼ ਏ ਤੁਆਨੂੰ ਪਤਾ ਈ ਏ ਘਰ ਬੈਠੇ ਹੋਏ ਨੇ ਔਡਰ ਦਿੰ ਦੇ ਰੈਂਦੇ ਨੇ
ਹਾਜੀ। ਸ਼ੈਫ ਲੱਗਾ ਹੋਇਐ ਰਸੋਈ ਚ। ਮਾਵਾਂ ਸ਼ੈਫ ਹੀ ਬਨ ਜਾਂਦੀਆਂ ਨੇ ਅ ਉਨਾਂ ਦੇ ਔਡਰ ਈ ਪੂਰੇ ਕਰਨੇ ਨੇ ਫੇਰ ਕੀ ਕਰਨ ਮਾਵਾਂ।
ਸਈ ਗੱਲ ਐ।
ਚਲੋ ਜੀ ਬੱਚੇ ਖੁਸ਼ ਰੈਂਣੇ ਚ ਚਾਈਦੇ ਨੇ ਘਰ ਦਾ। ਚਲੋ ਐਸੀ ਬਹਾਨੇ ਘਰ ਦਾ ਖਾਂਦੇ ਨੇ ਨਾ ਮਾਵਾਂ ਨੂੰ ਖੁਸ਼ੀ ਵੀ ਹੁੰਦੀ ਏ। ਚਲੋ ਬਾਅਰ ਦਾ ਤੇ ਨੀ ਖਾਂਦੇ। ਘਰ ਖਾਂ ਲੈਂਦੇ ਨੇ ਜੇੜਾ ਸਈ ਰੈਂਦਾ ਏ, ਹੈਲਦੀ ਤੇ ਹੁੰਦਾ ਏ ਓ।
ਹਾਂ, ਹੁਨ ਮੈਂ ਸਾਂਬਰ ਇਡਲੀ ਬਨਾਈ ਏ ਤੇ ਬੈਟਰ ਮੈਂ ਜਾਦਾ ਬਨਾ ਲਿਆ ਸੀ ਫੇਰ ਹੁਨ ਸ਼ਾਮੀ ਫਰਾਏ ਇਡਲੀ ਬਨਾ ਲਾਂਗੀ।
ਹਾਂ, ਸਈ
ਤੇ ਸ਼ਾਮ ਦਾ ਕਿਉਂਕਿ ਫੇਰ ਸ਼ਾਮੀ ਵੀ ਬੱਚੇ ਸਨੈਕਸ ਮੰਗਦੇ ਈ ਨੇ ਤੁਆਨੂੰ ਪਤਾ ਈ ਏ ਫੇਰ।
ਹਾਂਜੀ ਹਾਂ, ਚਾਅ ਖਾਲੀ ਪੀਨ ਤੇ ਮਨ ਨੀ ਕਰਦਾ ਕੁਛ ਨਾ ਕੁਛ ਹੋਣਾ ਚਾਈਦੈ। ਅੱਛਾ।
ਫੇਰ ਮੈਂ ਸ਼ਾਮੀ ਓ ਵਾਲੀ ਇਡਲੀ ਬਨਾ ਦਾਂਗੀ ਫੇਰ ਕੁਛ ਕਏਗੇ ਨੀ ਮੈਨੂੰ ਐਵੇਂ, ਨੀ ਤੇ ਰੌਲਾ ਪਾਂਦੇ ਨੇ ਮੈਨੂੰ ਬੜਾ ਗੁੱਸਾ ਚੜ੍ਹਦੈ।
ਹਾਂ ਕਿਸੇ ਵੇਲੇ ਨਈ ਮਨ ਕਰਦਾ ਜੀ ਦੇਖੋ ਸਾਰਾ ਦਿਨ ਰਸੋਈ ਚ ਵੜੇ ਰਵੋ ਤੇ ਸ਼ਾਮ ਵੇਲੇ ਵੀ ਫਿਰ ਕੋਈ ਕਵੇ ਤੇ, ਨਾ ਗੁੱਸਾ ਕਿਸੇ ਵੇਲੇ ਮਨ ਨੀ ਕਰਦਾ ਹੁੰਦਾ। ਫੇਰ ਕ ਗੁੱਸੇ ਚ ਫਿਰ ਜੀਅ ਕਰਦਾ ਈ ਏ ਕਾਅਲਾ ਪੈ ਜਾਂਦਾ ਵੇ- ਕਿ ਸਾਰਾ ਦਿਨ ਰਸੋਈ ਚ ਈ ਵੜੇ ਰਈਏ। ਐ ਤੇ ਹੈ ਈ ਏ। ਹਾਂ, ਹੋਰ ਤੁਸੀਂ ਫਰਾਈ ਇਡਲੀ ਕਿਵੇਂ ਬਣਾ ਲੈਂਦੇ ਓ?
ਅ, ਫਰਾਏ ਇਡਲੀ ਅ ਓਵੀ ਇਡਲੀ ਬਨਾਨੀ ਆ ਫੇਰ ਉਨੂੰ ਮਤਲਬ ਬੈਟਰ ਬਨਾ ਕੇ
ਹਾਂ, ਇਡਲੀ ਤੇ ਇਡਲੀ ਤੱਕ ਤੇ, ਇਡਲੀ ਤੱਕ ਤੇ ਮੈਨੂੰ ਸਮਝ ਆ ਗਿਆ ਵੀ ਇ ਇਡਲੀਆਂ ਜਿਵੇਂ ਬਨਾਨੇ ਆ ਉਵੇਂ ਬਨਾ ਲਈ।
ਹਾਂ, ਹੁਣੇ ਥੋੜੇ ਟਾਈਮ ਪੈਲੇ ਮੈਂ ਅ ਫਰਾਏ ਵਿੱਚ, ਹਾਂ ਮੈਂ ਨਾ ਦੋ ਤਰ੍ਹਾਂ ਦੀ ਬਨਾਨੀ ਆ। ਹਾਂ, ਸੋਆ ਸੋਸ ਪਾ ਲੈਂਨੀ ਆ। ਮਤਲਬ ਸਾਰੀ ਸਬਜ਼ੀ ਐ ਨਾ ਛੋਟੀ ਬਾਰੀਕ-ਬਾਰੀਕ ਕੱਟ ਕੇ ਥੋੜਾ ਜਾ ਲਸਨ ਪਾ ਕੇ ਤੇ ਪੈਲੇ ਇਡਲੀਆਂ ਸਾਰੀ ਬਨਾ ਲੈਨੀ ਆ ਓਵਨ ਇਚ ਫਿਰ ਉਸ ਤੋਂ ਬਾਅਦ ਸਾਰੀ ਸੋਸਿਸ ਪਾ ਕੇ ਓਦੇ ਵਿੱਚ ਸੋਇਆ ਸੋਸ ਹੋ ਗੀ, ਕੈਚਪ ਵਗੈਰਾ ਹੋ ਗੀ ਐ ਸਾਰੀ ਸੋਸਿਸ ਪਾ ਕੇ ਫੇਰ ਓਦੇ ਵਿੱਚ ਪਾ ਦਿੰਨੀ ਆ ਇ ਇਡਲੀ। ਬਾਕੀ ਮੈਂ ਅੱਜ ਸੋਚ ਰੀ ਸੀ ਅ ਦੂਸਰੀ ਵਾਲੀ ਬਨਾਵਾਂਗੀ। ਸਟੱਫ ਵਾਲੀ ਜੇੜੀ ਹੁੰਦੀ ਏ ਨਾ ਜਿਦੇ ਚ ਸਟੱਫਿੰਗ ਭਰਦੇ ਨੇ।
ਅੱਛਾ ਬਣਾ, ਬਨ-ਬਨਾਂਦੇ ਤੇ ਮੈਂ ਕਦੀ ਖਾਧੀ ਨੀ ਨਾ ਬਨਾਈ ਏ। ਅੱਛਾ ਮੇਨ ਤੁਸੀਂ ਬਨਾਂਦੇ ਓ ਵੀ ਬਨਾਂਦੇ ਓ ਸ ਸਟੱਫ ਵਾਲੀ ਵੀ ਬਨਾਂਦੇ ਓ, ਓਦੇ ਚ ਵੀ ਓਦੇ ਚ ਸਟੱਫਿੰਗ ਕਾਦੀ ਪਾਂਦੇ ਓ?
ਸਟਫਿੰਗ ਤੁਸੀਂ ਜੇੜੀ ਮਰਜ਼ੀ ਬਨਾ ਲੋ ਮੈਂ ਹੁਨੇ ਪਿਛਲੀ ਵਾਰੀ ਬਨਾਈ ਸੀ, ਮੈਂ ਪਨੀਰ ਦੀ ਬਨਾਈ ਸੀ। ਤੇ ਇਸ ਵਾਰੀ ਮੈਂ ਆਲੂ ਦੀ ਬਨਾ ਰੀ ਆਂ, ਓਦੇ ਵਿੱਚ ਸਟਫਿੰਗ ਤੁਸੀਂ ਜੇੜੀ ਮਰਜ਼ੀ ਕਰ ਲਓ ਅਪਨੀ ਮਰਜ਼ੀ ਹੁੰਦੀ ਏ, ਭਾਵੇਂ ਸਬਜ਼ੀਆਂ ਦੀ ਕਰ ਲੋ। ਮੈਂ ਥੋੜਾ- ਥੋੜਾ ਆਲੂ ਬੋਇਲ ਕਰ ਲੈਨੀ ਆ, ਥੋੜਾ ਪਨੀਰ ਹੋ ਗਿਆ, ਥੋੜਾ ਚੀਜ਼ ਹੋ ਗਿਆ। ਐ ਸਾਰੀ ਚੀਜ਼ਾਂ ਨਾ ਐਨਦੀ ਮਿਸ ਬਨਾ ਕੇ ਫੇਰ ਜਿਵੇਂ ਆਪਾਂ ਓਵਨ ਇ ਤੇ ਇਡਲੀ ਬਣਾਣੇ ਆ ਨਾ, ਓਦੇ ਵਿੱਚ ਜਿਵੇਂ ਇੱਕ ਲੇਅਰ ਆਪਾਂ ਥੋੜ੍ਹੀ ਬੈਟਰ ਦੀ ਲਗਾ ਕੇ ਫੇਰ ਓਦੇ ਵਿੱਚ ਸਟਫਿੰਗ ਕਰ ਦਿੱਤ ਦਿੱਤੀ, ਜੋ ਆਪਾਂ ਬਣਾਈ ਏ ਓ, ਫਿਰ ਉੱਪਰ ਇੱਕ ਹੋਰ ਲੇਅਰ ਬੈਟਰ ਦੀ ਬਸ ਏਹੀ ਕਰਨਾ ਹੁੰਦਾ ਐ, ਬੋਤ ਸਵਾਦ ਬਣਦੀ ਐ ਸਟਫਿੰਗ ਵਾਲੀ ਇਡਲੀ ਤੇ।
ਤੇ ਫੇਰ ਉਹਨੂੰ ਵੀ ਫਿਰ ਦੁਬਾਰਾ ਫਿਰ ਫਰਾਈ ਕਰਕੇ ਤੜਕਾ ਲਗਾਂਦੇ ਹੋ, ਜਾਂ ਫਿਰ
ਨਈ-ਨਈ ਓ ਓਨੂੰ ਐਵੇਂ ਖਾ ਲਓ ਤੇ ਸਟਫਿੰਗ ਵਾਲੀ ਹੋ ਗਈ ਨਾ ਨਾਲ ਔਦੇ ਚਟਨੀਆਂ ਬਣਦੀਆਂ, ਨਈ ਚਟਨੀ ਬਣਾ ਣੀਆਮਾਨ, ਜੇੜੀ ਓ ਵਾਲੀ ਮੋਮੋਸ ਵਾਲੀ ਚਟਨੀ ਹੁੰਦੀ ਏ ਨਾ
ਅੱਛਾ ਲਸਣ ਔਰ ਮਰਚਾਂ ਵਾਲੀ
ਹਾਂਜੀ- ਹਾਂਜੀ ਮੋ ਜੇੜੀ ਲਾਲ ਮਿਰਚਾਂ ਹੁੰਦੀਆਂ ਵੱਡੀ- ਵੱਡੀ ਵੱਡੀ ਵਾਲੀਆਂ, ਹੋਰ ਟਮਾਟਰ ਵਾਲੀ, ਹਾਂ ਲਸਣ ਪਾ ਕੇ ਓਦੀ ਹਾਂ, ਟਮਾਟਰਾਂ ਨੂੰ ਬੋਏਲ ਕਰਕੇ ਹਾਂ
ਹੈਂ, ਹਹਹ, ਸਾਡੀ ਫੇਰ, ਫੇਰ ਸਾਡੀ ਕਦੀ ਪਾਰਟੀ -ਪੂਰਟੀ ਕਰੋ ਨਾ ਤੁਸੀਂ ਇਨਵਾਈਟ
ਅਹਹ, ਹਾਂ ਕਰਾਂਗੇ ਅਸੀਂ, ਜਦੋਂ ਤੁਸੀਂ ਜਦੋਂ ਮਰਜ਼ੀ ਆਓ ਤੁਸੀਂ ਦੱਸੋ ਮੈਂ ਇਸ ਦਿਨ ਆਵਾਂਗੀ, ਮੈਂ ਬਣਾ-ਲਾਂਗੀ ਉਸ ਦਿਨ ਹਹ
ਤੇ ਉਂਝ ਈ ਮਖੌਲ ਕਰਦੀ ਸੀ ਤਾਡੇ ਨਾਲ, ਵੈਸੇ ਡਿਸ਼ਾ ਤੁਸੀਂ ਤੁਸੀਂ ਦੱਸਦੇ ਪਏ ਓ ਨਾ ਫ਼ੋਨ ਤੇ ਡਿਸ਼ਾਂ ਤੇ ਮੇਰੇ ਮੂੰਹ ਚ ਪਾਣੀ ਆਂਦਾ ਪੇਆ ਵੇਖ, ਹਹਹ, ਤੇ ਮੈਂ ਕੇਆ ਖਾਈਆਂ ਨੀ ਕਦੀ ਚਲੋ ਲੋ ਦੱਸਾਂਗੀ ਫੇਰ ਕਦੀ ਤੇ ਓਸ ਦਿਨ ਫੇਰ ਤੁਸੀਂ ਬਣਾਏਆ ਜੇ ਥੋੜ੍ਹੀ ਬੋਤੀ ਸਾਨੂੰ ਵੀ ਖਵਾਏਆ ਜੇ।
ਆਵਾਗੇ ਜ਼ਰੂਰ ਮੈਂ ਤੇ, ਤੁਆਨੂੰ ਕਿੰਨੇ ਟਾਏਮ ਤੋਂ ਬੁਲਾਦੀ ਪਈ ਆਂ ਆਓ।
ਬਸ ਨਾ ਮੈਨੂੰ, ਮੈਂ ਦੱਸਦੀ ਆ ਤੁਆਨੂੰ ਕਾਫ ਕਾ ਛੋਟਾ ਐ, ਪੋਤਰਾ ਔ ਨਈ ਨਿਕਲਿਆ ਜਾਂਦਾ ਔਦੇ ਨਾਲ, ਫੇਰ ਗਰਮੀ ਬੜੀ ਏ। ਤੁਆਨੂੰ ਪਤਾ ਕਿੰਨਾ ਅੱਗ ਬੁਰਾ ਹਾਲ ਏ, ਬ ਗਰਮੀ
ਹਾਂਜੀ।
ਆਜ ਤੇ ਥੋੜੀ ਜਰਾ ਤਰੋਂਕਾ ਪਿਆ ਵੇ, ਥੋੜੀ ਮੌਸਮ ਵਧੀਆ ਹੋਇਆ
ਹਾਂਜੀ-ਹਾਂਜੀ, ਹਾਂਜੀ ਗਰਮੀ ਤੇ ਦੇਖੋ ਹੈ ਈ ਐ, ਸਭ ਪਾਸੇ ਗਰਮੀ ਗਰਮੀ -ਗਰਮੀ ਐ, ਬਾਰ ਨਿਕਲਣ ਦਾ, ਤੇ ਹੁਣ ਰਿਹਾ ਹੀ ਨੀ।
ਬੱਸ। ਏਸੇ ਕਰਕੇ ਨਿਕਲਿਆ ਈ ਨੀ ਜਾਂਦਾ, ਮੈਂ ਐ ਨੀ ਤਾਡੇ ਵੱਲ ਨੀ, ਮੈਂ ਕਿੱਧਰੇ ਵੀ ਨੀ ਜਾ ਪਾਂਦੀ। ਮੈਨੂੰ ਕਈ ਜਗ੍ਹਾ ਤੋਂ ਲਾਂਬੇ ਮਿਲਦੇ ਪੇ ਨੇ, ਮੇਰੇ ਬੜੇ ਰਿਸ਼ਤੇਦਾਰ ਨੇ ਏਥੇ ਤੇ ਮੈਂ ਕਿਸੇ ਵੱਲ ਵੀ ਨੀ, ਜਾ ਪਾਂਦੀ।
ਹਾਂ ਫੇਰ ਨਈ ਜਾਏਆ ਜਾਂਦਾ ਨਾ, ਗਰਮੀ ਬੋਤ ਏ। ਫੇਰ ਨਾ ਪਤਾ ਮੇਰੀ ਤੇ ਸਕਿਨ ਖ਼ਰਾਬ ਹੋ ਜਾਂਦੀ ਏ, ਮੈਨੂੰ ਅਲਰਜੀ ਹੋ ਜਾਂਦੀ ਏ ਧੁੱਪ ਨਾਲ।
ਹਾਂ ਹੋ ਜਾਂਦੀ ਏ, ਕਈਆਂ ਨੂੰ ਹੋ ਜਾਂਦੀ ਏ।
ਹਾਂ, ਮੇਰਾ ਹਲੇ ਪਿੱਛੇ ਨਾ ਟ੍ਰਰੀਟਮੈਂਟ ਚੱਲੇਆ ਸੀ। ਐਲਰਜੀ ਹੋ ਗੀ ਸੀ, ਮੇਰੇ ਫੇਸ, ਤੇ ਹਾਂ ਮੈਂ
ਕੀ ਸੀ, ਮੈਨੂੰ ਪੁੱਛਣਾ ਯਾ ਧਿਆਨ ਨੀ ਨਿਕਲ ਗੇਆ। ਹੁਣ ਠੀਕ ਏ, ਤੁਆਡੀ ਔ ਈਨਵੇ ਜੇੜਾ ਹੋ ਗੇਆ ਸੀ।
ਧੁੱਪ ਵਿਚ ਜਾਂਨੀ ਆ ਨਾ, ਤੇ ਮੈਨੂੰ ਹੋ ਜਾਂਦੀ ਏ।
ਹਾਂ, ਫੇਰ ਵੀ, ਤੂੰ ਧਿਆਨ ਰੱਖੋ ਬਾਰ ਨਾ ਜਾਏਆ ਕਰੋ ਧੁੱਪੇ।
ਏ ਨਾ ਬੋਤ ਧਿਆਨ ਰੱਖਣਾ ਪੈਂਦਾ ਐ‌, ਮਤਲਬ ਹਜੇ ਨਾ, ਮਤਲ ਤੁਸੀਂ ਮੰਨੋਗੇ, ਦੋ ਮ੍ਹੀਨਾ-ਢਾਈ ਮ੍ਹੀਨਾ ਹੋ ਗਿਐ, ਮੇਰੀ ਅਲਰਜੀ ਨਾ ਠੀਕ ਨੀ ਹੁੰਦੀ ਪਈ, ਮੈਂ ਧੁੱਪ 'ਚ ਜਾਨੀ ਆਂ। ਔਰ ਕੋਈ ਚੀਜ਼ਾਂ ਐਵੇਂ ਦੀ ਖਾ ਲੈਂਨੀ ਆ, ਮੈਨੂੰ ਖਾਨ ਤੋਂ ਵੀ ਹੋ ਰੀ ਏ, ਨਾਲੇ ਧੁੱਪ ਤੋਂ ਵੀ ਹੋ ਰੀ ਐ।
ਹਾਂ, ਨਈ ਧਿਆਨ ਰੱਖੋ ਨਾ, ਕੇੜੀ ਚੀਜ਼ ਤੋਂ ਹੋ ਰੀ ਏ ਤੁਆਨੂੰ, ਫੇਰ ਤੁਸੀਂ ਅਵੋਇਡ ਕਰੋ, ਔ ਚੀਜ਼ ਖਾਨੀ।
ਪੈ ਨਾ, ਸਮਝ ਈ ਨੀ ਆਂਂਦਾ ਪੇਆ। ਮੈਂ ਤੇ ਐਸਾ ਕੁੱਛ ਖਾਂਦੀ ਵੀ ਨੀ ਬਾਰ ਦਾ, ਤੁਹਾਨੂੰ ਪਤਾ ਈ ਏ।
ਹਾਂਜੀ-ਹਾਂਜੀ, ਔਈ ਤੁਸੀਂ ਤਾਂ ਘਰ ਬਨਾ ਲੈਂਦੇ ਓ ਸਾਰਾ ਕੁਛ, ਹਾਂ।
ਹਾਂ ਅਸੀਂ ਕਾਰ ਦੀ ਦਾਲ- ਰੋਟੀ ਖਾਂਨੇ ਆਂ। ਘਰ ਦੀ ਬਨੀ ਹੋਈ ਰੋਜ਼ ਦਾਲਾਂ ਬਨਾਨੇ ਆਂ, ਸਬਜ਼ੀ ਬਨਾਨੇ ਆਂ।
ਹੂੰ, ਨਈ ਸਹੀ ਏ, ਬਸ ਔਈ ਕਿਸੇ ਵੇਲੇ ਨਾ ਸ਼ਰੀਰ 'ਚ ਹੋ ਜਾਂਦੈ ਐ, ਕਿਸੀ ਚੀਜ਼ ਨਾਲ।
ਕੋਂਨਸ਼ੀਅਸ ਹੈਗੀ ਆਂ, ਮੈਂ ਤੇ ਖਾਂਦੀ ਨੀ।
ਨਾ ਜੀ, ਖਾਨਾ ਵੀ ਨੀ ਚਾਈਦਾ। ਬਾਦ 'ਚੋ ਪਰੇਸ਼ਾਨ ਹੋਨਾ ਤੇ ਕੀ ਫੈਦਾ ਔਦੇ ਨਾਲੋਂ? ਏਸ ਤੋ ਚੰਗਾ ਪੈਲਾਂ ਈ ਆਪਨਾ ਧਿਆਨ ਰੱਖੋ, ਘਰ ਦਾ ਖਾਓ ਸਹੀ।
ਤੇਲ-ਤੇਲ ਨੀ ਖਾਂਦੀ, ਮੈਂ ਬਿਲਕੁਲ ਜਿਵੇਂ ਬਾਜ਼ਾਰ ਇ ਤੇਲ ਗੰਦਾ-ਮੰਦਾ ਲੱਗ ਗਿਆ ਹੁੰਦੈ ਨਾ, ਚਲੋ ਔਤੇ ਦੂਰ ਦੀ ਗੱਲ ਜੇੜਾ ਘਰ ਦਾ ਤੇਲ ਹੁੰਦੈ ਨਾ, ਮੈਂ ਔ ਵੀ ਅਵੋਇਡ ਕਰਨੀ ਆ ਬੋਤ।
ਹਾਂਜੀ, ਔਈ ਨਾ ਜਿਵੇਂ ਫੇਰ ਹੈਲਥ ਕੋਂਸ਼ੀਅਸ ਹੋਏ ਬੰਦਾ ਨਾ, ਔਨੂੰ ਫੇਰ ਹੁੰਦਾ ਐ, ਕੀ?
ਪੇਅ ਹੋਗੇ, ਐ ਆਪਨੀ ਪੂੜੀਆਂ ਹੋ ਗੀਆਂ, ਕਚੋੜੀਆਂ ਹੋ ਗੀਆਂ
ਗਰਮੀਆਂ 'ਚ ਤੇ ਖਾਇਆ ਵੀ ਨੀ ਜਾਂਦਾ ਜੀ, ਐਵੇਂ ਦਾ ਤੱਲਿਆ ਹੋਇਆ ਨਈ ਖਾਇਆ ਜਾਂਦਾ ਗਰਮੀਆਂ 'ਚ।
ਹਾਂਜੀ, ਗਰਮੀ 'ਚ ਵੈਸੇ ਵੀ ਨੀ ਖਾਇਆ ਜਾਂਦਾ, ਔਰ ਮੈਂ ਤੇ ਵੈਸੇ ਔਇਲੀ ਬੋਤ ਅਵੋਇਡ ਕੀਤਾ ਹੋਇਐ। ਨਾਲੇ ਮੇਰੀ ਤੇ ਐਲਰਜੀ ਨੀ ਠੀਕ ਹੋ ਕੇ ਦਿੰਦੀ ਪਈ। ਥੋਏ-ਥੋਏ ਟਾਈਮ ਬਾਦ, ਹਾਂ ਥੋਏ-ਥੋਏ ਟਾਈਮ ਬਾਦ ਹੁੰਦੀ ਰੈਂਦੀ ਏ।
ਅੱਛਾ। ਫੇਰ ਚੰਗੇ ਜੇਅ ਡਾਕਟਰ ਨੂੰ ਦਿਖਾਓ, ਕੀ ਕੈਂਦਾ ਡਾਕਟਰ? ਕੀ ਕੈਂਦਾ ਪੇਆ ਵੇ?
ਡਾਕਟਰ ਐਈ ਕੈਂਦਾ ਪੇਆ ਕਿ ਆਪਨਾ ਖਾਨ ਦਾ ਵੇਖੋ, ਕਿ ਤੁਸੀਂ ਕੀ ਗਲਤ ਖਾ ਰੇਅ ਓ ਤੇ ਕੈਂਦਾ ਪੇਆ ਧੁੱਪ 'ਚ ਨਾ ਜਾਓ। ਤੇ ਧੁੱਪ 'ਚ ਦੇਖੋ, ਮੈਂ ਜਾ ਨੀ ਰਹੀ। ਮੈਂ ਬੋਤ ਜਬ ਦੀ ਮੈਨੂੰ ਅਲਰਜੀ ਹੋਈ ਐ, ਮੈਂ ਧੁੱਪ 'ਚ ਬੋਤ ਘੱਟੋ-ਘੱਟ ਗਈ ਆ ਤੇ ਬਾਕੀ ਖਾਨ-ਪੀਨ ਦਾ ਤੇ ਮੈਨੂੰ ਸਮਝ ਈ ਨੀ ਆਈ, ਕਿਉਂਕਿ ਮੈਂ ਤੇ ਐਸੀ ਕੋਈ ਚੀਜ਼ ਖਾਂਦੀ ਨੀ ਹੈਗੀ। ਬਾਕੀ ਹੁਨ ਪਤਾ ਨੀ ਕੀ ਚੀਜ਼ ਨੁਕਸਾਨ ਕਰ ਰੀ ਏ, ਡਾਕਟਰ ਨੇ ਕੇਹਾ ਕਿ ਤੁਹਾਨੂੰ ਕੋਈ ਅ 'ਤੇ ਕੀ ਕਹਿੰਦੇ ਨੇ ਮਤਲਬ ਕੋਈ ਸੀ ਵੀ ਸਾਨੂੰ ਚੀਜ਼ ਨੁਕਸਾਨ ਕਰ ਸਕਦੀ ਏ ਕੋਈ ਸਬਜ਼ੀ ਵੀ ਹੋ ਸਕਦੀ ਏ ਆਪਨਾ ਚਿਕਨ ਵੀ ਹੋ ਸਕਦੈ। ਚਾਪ ਵੀ ਹੋ ਸਕਦੀ ਏ, ਦਾਲ ਵੀ ਹੋ ਸਕਦੀ ਏ ਸਭ ਉਨੂੰ ਅਲੱਗ-ਅਲੱਗ ਚੀਜ਼ ਦੀ ਹਾਂ
ਹਾਂ, ਤੁਸੀਂ ਫੇਰ ਓ ਧਿਆਨ ਰੱਖੋ ਨਾ? ਜੇੜੀ ਚੀਜ਼ ਰੋਜ਼ ਖਾਂਦੇ ਓ, ਉਸ ਤੋਂ ਬਾਦ ਵੇਖੋ, ਠੀਕ ਰੈਂਦੇ ਓ ਤੇ ਠੀਕ ਏ। ਜੇੜੀ ਚੀਜ਼ ਖਾਨ ਤੋਂ ਬਾਦ ਤਾਨੂੰ ਲੱਗਦਾ ਪੇਐ ਕੁਛ, ਤੇ ਫੇਰ ਓਨੂੰ ਨੋਟਿਸ ਕਰਕੇ ਫੇਰ ਦੱਸੋ ਡਾਕਟਰ ਨੂੰ ਆਪਨੇ।
ਸਭ ਨੂੰ ਨਾ ਅਲੱਗ-ਅਲੱਗ ਚੀਜ਼ਾਂ ਤੋਂ ਅਲਰਜੀ ਹੋ ਸਕਦੀ ਏ ਉਹ ਸਾਡੀ ਬੋਡੀ ਤੇ ਡਿਪੈਂਡ ਕਰਦਾ ਐ ਨਾ।
ਹਾਂਜੀ-ਹਾਂਜੀ।
ਹਾਂਜੀ, ਤੇ ਬਸ ਹੁਣ ਫੇਰ ਬਸ ਪਰੇਜ ਈ ਕਰਦੇ ਆਂ ਬਾਸ, ਦੇਖਨ ਤੇ ਈ ਲੱਗੀ ਹੋਈ ਆਂ ਕੀ ਚੀਜ਼ ਮਨੂੰ ਅਫੈਕਟ ਕਰਦੀ ਪਈ ਏ।
ਹਾਂਜੀ ਓ ਤੇ ਤੁਆਨੂੰ ਉਹਨੂੰ ਵੇਖਨਾ ਈ ਪਏਗਾ ਤਾਂ ਈ ਫੇਰ ਓਦਾ ਇਲਾਜ ਵੀ ਸਈ ਤਾਂ ਈ ਕਾਰ ਪਾਓਗੇ ਨਾ ਤੁਸੀਂ। ਜੇ ਤੁਹਾਨੂੰ ਪਤਾ ਲੱਗ ਜੇ ਗਾ ਕਿ ਮੈਨੂੰ ਐ ਚੀਜ ਤੋਂ ਐਲਰਜੀ ਏ।
ਤੁਸੀ ਇਡਲੀ ਖਾਨ
ਹਾਂ ਬਿਲਕੁਲ ਆਵਾਂਗੇ ਜੀ ਤੁਸੀਂ ਹੋਨ ਏਈ ਓ ਜ ਦੋ, ਸਵਾਦ ਤੇ ਮੇਰੇ ਮੂੰਹ ਨੂੰ ਲਾ ਦਿੱਤ
ਹਾਂ, ਬਿਲਕੁਲ-ਬਿਲਕੁਲ ਚਲੋ ਆਨਾ ਠੀਕ ਐ ਨਾ ਹਾਂ। ਠੀਕ ਐ ਜੀ, ਸਾਸ ਸ੍ਰੀ ਕਾਲ।
ਸਸ ਸ੍ਰੀ ਕਾਲ ਜੀ।